ਹ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀ
ਸਤਿ ਸ੍ਰੀ ਅਕਾਲ ਭੈਣ ਜੀ
ਕੀ ਹਾਲ ਐ ਤੁਹਾਡਾ?
ਬਸ ਵਧੀਆ ਤੁਸੀਂ ਸੁਣਾਓ
ਬਾਲ ਬੱਚੇ ਸਬ ਠੀਕ ਠਾਕ। ਅੱਜ ਬੜੇ ਦਿਨਾਂ ਬਾਅਦ ਯਾਦ ਕੀਤਾ ਨ ਕਿ ਗੱਲ ਗਈ।
ਬਸ ਜੀ ਤੁਹਾਡੀ ਯਾਦ ਆਈ ਹੈ, ਤੁਹਾਡੀ ਕਿਰਪਾ ਆਸ਼ੀਰਵਾਦ ਤੁਹਾਡੇ।
ਅੱਛਾ ਭਰਾਵਾ ਮੇਰੀ ਤਾਂ ਜਠਾਣੀ ਬੜੀ ਨਫ਼ਰ ਬੜੀ ਈਰਖਾ ਕਰਦੀ ਰਹਿੰਦੀ ਹੈ ਹਰ। ਗਲ ਤੇ ਈਰਖਾ ਕਰਦੀ ਰਹਿੰਦੀ ਹੈਗੀ ਹੈ, ਮੈਂ ਤੇ ਇਤਨੀ ਪਰੇਸ਼ਾਨ ਹੋ ਗਈ ਹੈ, ਪੁੱਛੋ ਕੋਈ ਨਹੀਂ। ਜਿਹੜਾ ਵੀ ਕੰਮ ਕਰਦੀ ਆ, ਤੇ ਕਹਿੰਦੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਤੇ ਪਤਾ ਨ ਨੂੰ ਨਹੀਂ ਉਹ ਮੇਰੀ ਸੱਸ ਮੇਰੇ ਤੇ ਬੜੀ ਖ਼ੁਸ਼ ਹੈ। ਤੇ ਉਹ ਮੈਨੂੰ ਸ਼ਾਬਾਸ਼ ਕਰਦੀ ਰਹਿੰਦੀ ਹੈਗੀ ਹੈ। ਉਹ ਤੇ ਦੇਖ ਦੇਖ ਕਿ ਮੇਰੇ ਨ ਪੱਤਾ ਨੀ ਇਨੀ ਇਰਖਾ ਕਰਨ ਲੱਗ ਪਈ ਹੈ, ਪਤਾ ਨੀ ਉਹਨੂੰ ਕੀ ਹੋ ਗਿਆ ਮੈਨੂੰ ਤੇ ਕੁਝ ਸਮਝ ਹੀ ਨਹੀਂ ਆਉਂਦੀ।
ਭੈਣ ਜੀ ਉਹ ਨਾ ਨਜ਼ਰ ਖਾ ਜਾਂਦੀ ਇਨਸਾਨ ਨੂੰ ਹੈਨਾ। ਜਿਵੇ ਸਾਡੀ ਵੈਸੇ ਹੈਗੀ ਹੈ ਭਰਜਾਈ। ਉਹ ਕੀ ਹੁੰਦਾ ਹੈ, ਉਹਨੇ ਮੇਰੀ ਜਿਹੜੀ ਛੋਟੀ ਭੈਣ ਸੀ। ਉਹ ਬੜੀ ਸੋਹਣੀ ਤਿਆਰ ਹੋ ਸੀ, ਤੇ ਨਾੜੇ ਉਹਨੇ। ਤਿਆਰ ਹੋਈ ਸੋਰੀ ਪੂਰਾ ਪਰਿਵਾਰ ਟੱਬਰ ਦੇਖੀ ਜਾਏ, ਕਿੰਨੀ ਸੋਹਣੀ ਲੱਗਦੀ, ਕਿੰਨੀ ਸੋਹਣੀ ਲੱਗਦੀ ਹੈ। ਉਹ ਹੈ ਘੂਰੀ ਜਾਏ, ਉਹਨੇ ਕੁਛ ਬੋਲਿਆ ਘੂਰੀ ਜਾ ਰਹੀ ਹੈ, ਘੂਰੀ ਜਾ ਰਹੀ ਹੈ ਘੂਰੀ ਜਾ ਰਹੀ ਹੈ। ਉਹ ਉਹਨੀ ਨਜ਼ਰ ਖਾ ਦੇਤੀ ਉਹਦੀ ਤਬੀਅਤ ਖਰਾਬ ਕਰਤੀ ਇੰਨੀ ਜ਼ਿਆਦਾ ਤਬੀਅਤ ਖਰਾਬ। ਕਰਦੀ ਇਹ ਨਾ ਈਰਖਾ ਨਜ਼ਰ ਖਾਂਦੀ ਹੈ। ਇਨਸਾਨ ਨੂੰ ਪੱਥਰ ਤੋੜ ਦੇ ਨਜ਼ਰ ਇੰਨੀ ਖ਼ਤਰਨਾਕ ਹੁੰਦੀ ਹੈ। ਇੰਨੀ ਖੁੰਦੀ ਹੈ ਨਜ਼ਰ ਇਹਨਾਂ ਦੀ
ਨਹੀਂ ਭਰਾਵਾ ਮੈਂ ਜਿਹੜੀ ਵੀ ਕੰਮ ਕਰਦੀ ਆ ਨਾ। ਮੈਂ ਰਾਹਤ ਦੀ ਨੀਤੀਆਂ ਕੰਮ ਕਰਨ ਦੇ ਬਾਵਜੂਦ ਦੇਖੋ ਜਿਹੜਾ ਘਰ ਦਾ ਕੰਮ ਪੂਰਾ ਕਰਦਾ। ਉਹਨਾਂ ਦੀ ਮਾਤਾ ਜੀ ਦੀ ਹਰ ਗੱਲ ਨੂੰ ਮੰਨਣੀ ਆ ਤੇ ਮਾਤਾ ਜੀ ਮੇਰੇ ਨਾਲ ਬਹੁਤ ਪਿਆਰ ਕਰਦੇ ਨੇ ਉਹ ਦੇਖਦੀ ਹੈ। ਤੇ ਉਹਨੂੰ ਪਤਾ ਨੀ ਕੀ ਹੁੰਦਾ ਮੈਨੂੰ ਦੇਖ, ਦੇਖ ਕੇ ਸੜਦੀ ਰਹਿੰਦੀ ਹੈ, ਸੜਦੀ ਰਹਿੰਦੀ ਏ। ਪਰ ਮੈਂ ਤਾਂ ਅੱਜ ਤੱਕ ਕੁਛ ਕਦੀ ਮੈਂ ਤੇ ਓਦਾਂ ਵੀ ਸਾਰਾ ਕੰਮ ਕਰ ਦਿੰਦੀ ਹਾਂ। ਉਹਦੇ ਬੱਚਿਆਂ ਨਾਲ ਪਿਆਰ ਕਰਦੀ ਆ ਮੈਂ ਬਾਹਰ ਜਾਵਾਂ ਮੈਂ ਸਮਾਨ ਵੀ ਉਹਦੇ ਬੱਚਿਆਂ ਦਾ ਖਰੀਦ ਕੇ ਲਿਆਉਦੀ ਹਾਂ। ਮੈਂ ਕਦੀ ਨੀ ਜਿਦਾ ਮੈਂ ਆਪਣੇ ਬੱਚੇ ਸਮਝਦੇ ਉਥੋ ਮੈਂ ਜਠਾਣੀ ਦੇ ਬ ਵੀ ਆਪਣੇ ਬੱਚਿਆਂ ਨੂੰ ਬੱਚਿਆਂ ਤਾਂ ਸਦੀ ਪਰ ਮੇਰੀ ਜਠਾਣੀ ਜਿਹੜੀ ਹੈ ਮੇਰੇ ਬੱਚਿਆਂ ਨਾਲ ਇਤਨੀ ਇਰਖਾ ਕਰਦੀ ਰਹਿੰਦੀ ਏ ਮੇਰੇ ਬੱਚਿਆਂ ਨੂੰ ਹਰ ਗੱਲ ਤੇ ਗੁੱਸਾ ਕਰੇਗੀ। ਹਰ ਗੱਲ ਤੇ ਉਹਨਾਂ ਨੂੰ ਉਹਨੂੰ ਨੂੰ ਮਾਰੇਗੀ ਗੱਲ, ਗੱਲ ਤੇ ਉਹਨਾਂ ਨਾਲ ਪਤਾ ਝਗੜਾ ਕਰਦੀ ਰਹਿੰਦੀ ਹੈਗੀ ਏ ਕਦੀ ਕੁਛ ਤੇ ਕਦੀ ਕੁਛ ਮੈਂ ਤੇ ਸੋਚ-ਸੋਚ ਕੇ ਪਰੇਸ਼ਾਨ ਹੋ ਗਈ ਆਂ। ਤੇ ਮੈਂ ਤੇ ਦੇਖੋ ਮੈਂ ਤੇ ਕਦੀ ਕਿਸੇ ਦਾ ਬੁਰਾ ਨਈ ਕੀਤਾ ਨਾ ਮੈਂ ਕਦੀ ਅਗਰ ਮੈਂ ਸੂਟ ਕੋਈ ਕੱਪੜਾ ਵੀ ਪਾ ਲੈਂਨੀ ਆਂ ਨਵਾਂ ਪਾ ਲਾਂਗੀ ਏਹ ਦੇਖ ਲਏਗੀ ਤਾਂ ਤਾਂ ਵੀ ਮੇਰੇ ਨਾਲ ਪਤਾ ਨੂੰ ਓਨੂੰ ਇਤਨੀ ਈਰਖਾ ਆਂਦੀ ਏ ਪੁੱਛੋ ਕੋਈ ਨੀ ਤੋ ਮੇਰੀ ਨਨਾਨ ਬਾਹਰ ਗਈ ਸੀ ਤੋ ਮੇਰੇ ਜੋਗਾ ਦੋ ਜੋੜੇ ਲਿਆਈ ਇਦੇ ਜੋਗਾ ਇੱਕ ਜੋੜਾ ਲਿਆਈ ਵਜੋੋ ਓਨੇ ਮੈਨੂੰ ਕਿਆ ਭਰਜਾਈ ਤੂੰ ਦੱਸੀ ਨਾ ਮੈਂ ਬਈ ਇੱਕ ਜੋੜਾ ਮੈਂ ਤੇ ਜੋੜਾ ਦੋ ਲਿਆਈ ਆ। ਤੂੰ ਓਨੂੰ ਇਹੀ ਆਖੀ ਨਾ ਬਈ ਇੱਕੀ ਜੋੜਾ ਇੱਕੀ ਜੋੜਾ ਲੈ ਕੇ ਆਈ ਆ, ਤੇ ਮੈਂ ਓਨੂੰ ਹਾਂ ਮੈਂ ਓਨੂੰ ਕਿਆ ਬਈ ਦੇਖੋ ਮੈਂ-ਮੈਂ ਤੇ ਸੱਚ ਬੋਲ ਦੇਨੀ ਆ ਭਰਾਵਾ ਮੈਨੂੰ ਤੇ ਝੂਠ ਬੋਲਨਾ ਔਂ
ਹਾਂਜੀ ਜੇੜਾ ਬੰਦਾ ਸੱਚਾ ਹੋਵੇ ਤੇ ਮੂੰ ਚੋਂ ਸੱਚ ਈ ਨਿਕਲਦਾ।
ਹਾਂ ਓ ਮੇਰੇ ਅਚਾਨਕ ਮੂੰਹੋਂ ਨਿਕਲ ਗਏ ਮੇਰੇ ਜੋ ਮੇਰੀ ਨਨਾਣ ਦੋ ਜੋੜੇ ਲਿਆਈ ਐ। ਓ ਤੇ ਮੇਰੀ ਸੱਸ ਨਾਲ ਏਨਾ ਲੜੇ-ਏਨਾ ਲੜੇ-ਏਨਾ ਲੜੇ ਮੈਂ
ਜੀ ਬੜਾ ਈ ਸਾਡੀ ਵੀ ਐਵੇਂ ਜੀ-ਜੀ ਇੱਕ ਵਾਰੀ ਕੀ ਹੋਏਆ ਮੇਰੀ ਭਰਜਾਈ ਨੇ ਦੱਸੇਆ ਨਾ ਓਨੂੰ ਓਦੀ ਪੁੱਤ ਨਾ ਖੇਡਿਆ ਸਾਡੇ ਖੇਡ ਰਿਆ ਸੀ। ਤੇ ਓ ਭਰਜਾਈ ਦੀ ਭੈਨ ਵੀ ਸੀਗੀ ਨਾਲ ਓਦੀ ਪੁੱਤ ਕੁੜੀ ਤੇ ਓਨੇ-ਓਨੇ ਭੈਣ ਦੇ ਪੁੱਤ ਨੂੰ ਧੱਕਾ ਮਾਰਤਾ ਥੱਲੇ ਗਿਰ ਗਿਆ ਓ। ਹੁਣ ਓਦਾ ਪਿਓ ਖੜਿਆ ਪਤੀ ਖੜਾ ਸੀ ਨਾਲ ਤੇ ਓਨੇ ਨਾ ਓਨੂੰ ਡਰਾਇਆ ਜੇ ਚੱਪੜ ਜਾ ਮਤਲਬ ਆਂਟੀ ਗੁੱਸਾ ਆਂਦਾ ਹੁੰਦਾ ਓ ਲੱਗਈ ਬੱਚੇ ਨੂੰ ਤੇ ਓਨੇ ਹਲੇ ਮਾਰਿਆ ਨੀ ਬਸ ਐਵੇਂ ਕੀਤਾ ਤੇ ਓ ਜੋ ਲੜ ਲੜੀ ਉਸ ਤੋਂ ਬਾਅਦ ਓਥੇ ਆ ਕੇ ਜੋ ਲੜੀ ਇੰਨਾ ਲੜਾਈ ਕਰੀ ਇਥੇ ਨੇ ਇੰਨੀ ਲੜਾਈ ਕੀਤੀ ਹੱਥ ਨੀ ਲਾਇਆ ਕੈਂਦਾ ਹੱਥ ਕਿਵੇਂ ਲਾਤਾ ਹੱਥ ਤੇ ਲਾਏਆ ਨੀ ਓਦੀ ਕੁੜੀ ਵੀ ਓਹੋ ਜਹੀ ਦੋਨੋ ਦੋ ਕੁੜੀ ਆਈ ਦੋਨੋ ਕੁੜੀਆਂ ਐਹੋ ਜੀ ਕੀ ਮੈਂ ਕੀ ਦੱਸਾਂ ਤਾਨੂੰ ਓਨੇ ਇੰਨੀ ਲੜਾਈ ਪਾਤੀ।
ਮੈਂ ਤਾਂ ਅਜੇ ਸੋਚਦੀ ਪੀਆਂ ਮੈਂ ਕਿਆ ਆਪਣੀ ਸੱਸ ਨੂੰ ਬਹਿ ਕੇ ਸਮਝਾਵਾਂ ਕਿ ਮਾਤਾ ਜੀ ਤੁਸੀਂ ਉਸ ਕੋਲ ਮੇਰੀ ਓਨੂੰ ਵੱਡੀ ਨੂੰ ਸਮਝਾਓ ਨਾ। ਕਿ ਮੇਰੇ ਨਾਲ ਹਰ ਵਕਤ ਇਤਨੀ ਈਰਖਾ ਕਿਓਂ ਕਰਦੀ ਏ, ਮੈਂ ਅਗਰ-ਅਗਰ ਮੈਂ ਕੋਈ ਕੁਛ ਘਰ ਦਾ ਸਮਾਨ ਲਿਆਵਾਂ ਜਾਂ ਮੈਂ ਕਿਸੇ ਨਾਲ ਬਾਰ ਚਲੀ ਜਾਵਾਂ ਜਾਂ ਮੈਂ ਘਰ ਵਿੱਚ ਕੋਈ ਕੰਮ ਅੱਛਾ ਕਰ ਦਵਾਂ ਜਾਂ ਮੇਰੀ ਕੋਈ ਤਾਰੀਫ਼ ਕਰਨ ਲੱਗ ਪੈਨ ਬਈ ਬੋਤ ਅੱਛਾ ਕੀਤਾ ਈ ਏ। ਜਾ ਅੱਜ ਸਬਜ਼ੀ ਬਹੁ ਸਵਾਦੀ ਬਣਾਈ ਸੋ ਅੱਜ ਬੜਾ ਅੱਛਾ ਕੀਤਾ ਓਨੇ ਮੈਂ ਓ ਮੈਂ ਤੇ ਸੋਚ-ਸੋਚ ਕੇ ਪਰੇਸ਼ਾਨ ਹੋ ਗਈ ਆਂ। ਕਿ ਮੈਂ ਏਨੂੰ ਇਤਨਾ ਆਪਣੀ ਤਰਫ਼ ਜਿਤਨੀ ਮਰਜ਼ੀ ਮੈਂ ਏਦੇ ਨਾਲ ਅੱਛਾ ਕਰਦੀ ਰਵਾਂ ਤਾਂ ਵੀ ਮੇਰੇ ਨਾਲ ਪਤਾ ਨੀ ਕਿਓਂ ਏਨੂੰ ਮੇਰੇ ਈਰਖਾ ਔਂਦੀ ਏ। ਇਤਨੀ ਈਰਖਾ ਚੜਦੀ ਐ ਸਾਰਾ ਦਿਨ ਪਤਾ ਨੀ ਕਿ ਨਾ ਕਿ ਆਪਣੇ ਮੂੰਹ ਚੋ ਪਤਾ ਨੀ ਗਾਲਾਂ ਕੱਢਦੀ ਰੈਂਦੀ ਕਿ ਗੁੱਸਾ ਕਰਦੀ ਰੈਂਦੀ ਏ, ਮੈਂ ਤੇ ਓਦਾ ਮੂੰਹ ਦੇਖ ਕੇ ਡਰ ਜਾਂਨੀ ਆਂ। ਤੇ ਮੈਂ ਤੇ ਅੱਜੇ ਦੇਖੋ ਅਜੇ ਆਪਣਾ ਸਾਡੇ ਘਰ ਨਾ ਚਾਰ, ਪੰਜ, ਛੇ ਕਮਰੇ ਨੇ। ਤੇ ਮਾਤਾ ਜੀ ਸਾਡੇ ਬੜੇ ਸਿਆਣੇ ਨੇ ਉਹਨਾਂ ਨੇ ਤਿੰਨ ਕਮਰੇ ਬਾਈ ਤਿੰਨ ਕਮਰੇ ਸਾਡੇ ਉੱਤੇ ਨੇ ਤੇ ਤਿੰਨ ਕਮਰੇ ਸਾਡੇ ਉੱਤੇ ਨੇ। ਤੇ ਇੱਕ ਬਾਦ ਇ ਕ ਗੁਸਲਖਾਨਾ ਤੇ ਇੱਕ ਅ ਬਾਥਰੂਮ ਦੋਨੋ ਬਈ ਇੱਕ-ਇੱਕ ਹੈਗੇ ਨੇ। ਔਰ ਇੱਕ-ਇੱਕ ਰਸੋਈ ਆਪਣੀ-ਆਪਣੀ ਰਸੋਈ ਵੀ ਹੈਗੀ ਹੈ ਹਜੇ ਤੇ ਮੈਂ ਕ ਠੀ ਵੀ ਬਹਿ ਕੇ ਰੋਟੀ ਬਣਾ ਰਹੀ ਆ। ਮੈਂ ਤੇ ਜਦਣ ਦੀ ਆਈ ਹਾਂ ਤੇ ਮੈਂ ਤੇ ਉੱਦਣ ਦੀ ਕਦੀ ਬੋਲਦੀ ਨਈ। ਪਰ ਹੁਣ ਇਹ ਮੇਰੇ ਨਾਲ ਇਤਨੀ ਈਰਖਾ ਕਰਦੀ ਹੈ ਤੇ ਮੈਂ ਸੋਚਦੀ ਪੀ ਆ ਮੈਂ ਮਾਤਾ ਜੀ ਨੂੰ ਬਿਠਾ ਕੇ ਕੇ ਕਵਾਂ ਮਾਤਾ ਜੀ ਤੇ ਦੇਖੋ ਸਾਡੀ ਨਾ ਰੋਟੀ ਵੱਖ ਕਰਦੋ। ਨਾ ਮੈਂ ਉੱਤੇ ਜਾਵਾਂ ਨਾ ਇਹ ਨੀਚੇ ਆਵੇ ਨਾ ਮੈਨੂੰ ਦੇਖੇ ਨਾ ਮੈਂ ਓ ਕਰਾਂ ਤੇ ਕਮ ਸੇ ਕਮ ਕੁਛ ਤਾਂ ਈਰਖਾ ਕੱਟੇ। ਜਦ ਆਪਣਾ-ਆਪਣਾ ਬਣਾਣਾ ਆਪਣਾ-ਆਪਣਾ ਖਾਣਾ। ਨਾ ਕਿਸੇ ਨਾ ਕਹਿਣਾ ਕੁਛ ਨਾ ਕੁਛ। ਨਾ ਅਜੇ ਤੇ ਮੈਂ ਅਜੇ ਤਾਂ ਕੁਛ ਬੋਲਦੀ ਕੋਈ ਨੀ ਪਰ ਮੈਨੂੰ ਤਾਂ ਅੱਛਾ ਨੀ ਲੱਗਦਾ ਨਾ ਭਰਾਵਾ। ਦੱਸੋ ਮੈਂ ਕਰਾ ਤੇ ਕਰਾ ਕੀ।
ਭੈਣ ਜੀ ਤੁਸੀਂ ਨਾ ਡਰੋ ਨੀ। ਤੁਸੀਂ ਆਪਣਾ ਲ ਜਸੀ ਤਾਂਸੀ ਅੱਛਾ ਕਿਉਂ ਕਰ ਰਹੇ ਹੋ ਇਨ੍ਹਾਂ। ਤੁਸੀਂ ਕਰੋ ਅੱਛਾ ਕਰਨਾ ਤੁਹਾਨੂੰ ਹਮੇਸ਼ਾ ਪਰ ਥੋੜਾ ਕਰੋ ਇਹ ਨੀ ਕਿ ਬੀ ਬਿਲਕੁਲ ਪਿੱਛੇ ਹੀ ਪੈ ਗਏ ਉਹਨਾਂ ਦੇ ਥੋੜਾ-ਥੋੜਾ ਅੱਛਾ-ਅੱਛਾ ਮਲਬ ਕੀ ਰੋਟੀ ਲਣੀ ਰੋਟੀ ਦੇਤੀ ਉਹਨਾ ਨੇ ਕਿਹਾ ਕਰਤਾ ਬਸ। ਤੁਸੀਂ ਪਿੱਛੇ-ਪਿੱਛੇ ਰਹੋ ਨਾ ਤੁਸੀਂ ਅੱਗੇ ਆਓ ਨਾ, ਨਾ ਹਾਡੀ ਗੱਲ ਹੋਣੀ ਹੈ।
ਨਹੀਂ ਭਰਾਵਾ ਰੋਟੀ ਤਾਂ ਸਾਡੇ ਅਸੀਂ ਲੋਕ ਬਹਿ ਕੇ ਕੱਠੇ ਹੀ ਖਾਂਦੇ ਹਾਂ ਨਾ।
ਉਹੀ ਤੇ ਕਿਹ ਰਹੀਆਂ ਭੈਣ ਜੀ ਕਿੱਥੇ ਬਸ ਰੋਟੀ ਖਾਓ। ਰੋਟੀ ਕਦੀ ਖਾਧੀ ਉਸ ਤੋਂ ਬਾਦ ਬਸ ਹੋ ਗਿਆ। ਰੋਟੀ ਖਾਣ ਤੋਂ ਬਾਦ ਅੰਦਰ ਚਲੇ ਜਾਓ ਦੂਜੇ ਕਮਰੇ ਚ ਆਪਣੇ। ਤੁਸੀਂ ਕਹਿੰਦੇ ਤਿੰਨ ਕਮਰੇ ਦੂਜੀ ਕਮਰੇ ਜਾਣ ਬੈਠੋ ਆਰਾਮ ਨਾਲ ਥੋੜੇ ਬਹੁ ਕੁਛ ਕਰ ਲਿਆ ਕਦੇ ਕੁੱਝ ਕਰ ਲਿਆ ਨਾ ਤੁਸੀਂ ਅੱਖਾਂ ਸਾ ਜਾਓਗੇ ਫਿਰ ਉਹ ਖਰਾਬ ਹੋ ਗਈ।
ਪਰ ਕੀ ਕਰੀਏ ਹੁਣ ਤੂੰ ਸੋਚਾ ਇਚ ਹੀ ਬੈਠੀ ਰੈਨੀ ਹੈ ਆ ਸਾਰਾ ਦਿਨ। ਕੀ ਪਤਾ ਨੀ ਇਹਨੂੰ ਕਿ ਹੈ ਕਿਆ ਮੇਰੇ ਨਾਲੰ ਇਰਖਾ ਖਾਈ ਜਾਂਦੀ ਖਾਈ ਜਾਂਦੀ ਹੈਗੀ ਹੈ। ਹਜੇ ਤੇ ਆ ਅਜੇ ਤੇ ਦੇਖੋ ਜੀ ਕੋਈ ਜਾਦਾ ਤੇ ਇਹ ਨੀ ਸਾਰਾ ਕੰਮ ਵੀ ਕੱਠਾ ਹੈ ਸਾਡੇ ਲੋਗਾ ਦਾ।
ਜੀ ਭੈਣ ਜੀ ਇੱਕ ਗੱਲ ਦੱਸਣਾ ਜਰਾ ਜਦ ਦੀ ਤੁਹਾਡੇ ਘਰ ਵਿਆਹ ਕੇ ਆਈ ਆ ਉਹ
ਹਾਂਜੀ।
ਤੇ ਤਦੋਂ ਤੁਹਾਡਾ ਘਰ ਪਿੱਛੇ ਹੋ ਗਿਆ ਫਿਰ ਮਤਲਬ ਕੀ ਘੱਟ ਗਿਆ ਕੰਮ ਵਗ ਸਭ ਕੁਝ।
ਪਰ ਭਰਾਵਾ ਜਦ ਇਹ ਤੇ ਮੇਰੀ ਸੱਸ ਹੀ ਮੈਨੂੰ ਕਹਿੰਦੀ ਏ ਨਾ। ਕਿ ਮੇਰਾ ਘਰ ਰਾਜਾ ਸੀ। ਮੇਰੇ ਘਰ ਤੇ ਕਿਸੇ ਚੀਜ਼ ਦੀ ਕਮੀ ਨਹੀ ਸੀ। ਕਹਿੰਦੀ ਜਿਸ ਦਿਨ ਅਸੀ ਇਹਨੂੰ ਵਿਆਹ ਕੇ ਲਿਆਏ ਸੀ ਨਾ ਉਸ ਦਿਨ ਕਹਿੰਦੀ ਉਹ ਮੇਰੀ ਸੱਸ ਮੈਨੂੰ ਕਹਿੰਦੀ ਹੈ ਕਿ ਮੇਰੀ ਆਪਣੀ ਸੱਸ ਉਹ ਉਸੀ ਦਿਨ ਮੰਜੀ ਤੇ ਪੈ ਗਈ।
ਹ ਜੀ ਇਹ ਹੁੰਦਾ ਇਹ ਗੱਲ ਤੇ ਅੱਛੀ ਹੈ। ਮੈਂ ਵੀ ਦੇਖਿਆ ਨਾ ਬੜਾ ਜਿਹੜੇ ਗ਼ਲਤ ਕੁੜੀ ਵਿਆਹ ਵੀ ਘਰ ਆ ਜਾਏ ਨਾ। ਤਾਂ ਘਰ ਉਜੜ ਜਾਂਦਾ। ਮਤਲਬ ਪਹਿਲੇ ਮਹਾਰਾਜੇ ਸੀ ਜਦੋਂ ਵਿਆਹ ਕਿਹਾ ਖਤਮ ਹੋ ਗਿਆ ਦੂਜੀ ਮਤਲਬ ਕੀ ਹੋਈ ਨਾ। ਤਾਂ ਘਰ ਫਿਰ ਚ ਚੱਲਣ ਗਿਆ। ਇਹ ਹੁੰਦਾ ਹੀ
ਔਰ ਜਦੋਂ ਦੇ ਬੇਟਾ ਆਏ ਅਸੀਂ ਭਰਾਵਾ ਜਦੋਂ ਦੀ ਬਹਿ ਕੇ ਕਹਿੰਦੇ ਮਾ ਤਾਂ ਜੀ ਕਹਿੰਦੇ ਨਾ ਹੀ ਇਹਨਾਂ ਨੇ ਸਾਡਾ ਘਰ ਪਿੱਛੇ ਪਿੱਛੇ ਹੀ ਪਿੱਛੇ ਪਿੱਛੇ, ਪਿੱਛੇ
ਹਾਂ ਉਹ ਗੱਲਾਂ ਤਾਂ ਸੱਚੀਆਂ ਨੇ ਜੀ ਇਹ ਸਾਰੀ ਵੱਡੇ ਬਜ਼ੁਰਗਾਂ ਦੀ ਗੱਲਾਂ ਅੱਛੀਆਂ ਸੱਚੀਆਂ ਹੁੰਦੀਆਂ ਨੇ।
ਉਹ ਵਿਚਾਰੇ ਕਹਿੰਦੇ ਨੇ ਕਿ ਮੈਂ ਅਗਰ ਇਹਨੂੰ ਕੁਛ ਵੀ ਕੰਮ ਅੱਛੇ ਤਰਫ ਲਾਉਦੀ ਹਾਂ। ਸੋਏਗੀ ਤੇ ਸਵੇਰੇ ਅੰਮ੍ਰਿਤ ਵੇਲੇ ਉੱਠੇ ਗਏ ਨੇ ਅਵਾਜ਼ਾਂ ਮਾਰ ਮਾਰ ਕੇ। ਕੇ ਦੇਵਾਂਗੇ ਤਾਂ ਤੇ ਮੈਂ ਤੇ ਕਦੀ ਆਪਣੇ ਮੇਰੇ ਸਾਡੇ ਮੇਰੇ ਪੇਕੇ ਵੀ ਇਹੀ ਉਦਾਂ ਸੀ ਅਸੀਂ ਤਾਂ ਸਵੇਰੇ ਚਾਰ ਵਜੇ ਭਰਾਵਾ ਉੱਠੀ ਜਾਂਦਾ ਤੇ ਤੁਹਾਨੂੰ ਪਤਾ ਹੀ ਹੈਗਾ। ਚਾਰ ਵਜੇ ਉੱਠ ਜਾਂਦੇ ਸਾਂ ਸਵੇਰੇ ਉੱਠ ਹਾਂ ਉਹ ਸਵੇਰੇ ਚਾਰ ਵਜੇ ਉੱਠਣਾ ਸੀ ਇਸ਼ਨਾਨ ਕਰਨਾ। ਬਾਬਾ ਜੀ ਸਾਡੇ ਘਰ ਬਾਬਾ ਜੀ ਸਵਾਰੀ ਸਾਰ ਹੈਗੀ ਏ। ਅਸੀਂ ਉੱਠ ਕੇ ਸਵੇਰੇ ਸ ਅਹ ਸੇਵਾ ਕਰਨੀ ਬਾਬਾ ਜੀ ਦੀ। ਫਿਰ ਉੱਥੋਂ ਸੇਵਾ ਕਰਕੇ ਨੀਚੇ ਆਉਣਾ ਸੱਸ ਨੂੰ ਚਾਹ ਬਣਾ ਕੇ ਦੇਣੀ ਆਪ ਵੀ ਚਾਹ ਪੀਣੀ। ਮਾਤਾ ਜੀ ਵੀ ਮੇਰੇ ਸਾਸੂ ਮਾਂ ਵੀ ਚਲੇ ਜਾਂਦੇ ਗੁਰਦੁਆਰੇ ਤੇ ਮੈਂ ਵੀ ਗੁਰਦੁਆਰੇ ਚਲੀ ਜਾਂਦੀ ਹਾਂ। ਉੱਥੋਂ ਮੈਂ ਛੇ ਵਜੇ ਨਾਲ ਨਿਤਨੇਮ ਛੇ ਸਾਢੇ ਛੇ ਵਜੇ ਮੈਂ ਘਰ ਆਉਂਦੀ ਹਾਂ। ਆ ਕੇ ਫੇਰ ਮੈਂ ਨਾਸ਼ਤਾ ਨੁਸ਼ਤਾ ਬਣਾ ਕੇ ਮੈਂ ਕਦੀ ਉਹਨਾਂ ਨੂੰ ਨਹੀਂ ਕਿਹਾ ਕਿ ਮੈਂ ਆਪ ਹੀ ਸਾਰੇ ਟੱਬਰ ਦਾ ਨਾਸ਼ਤਾ ਵੀ ਤਿਆਰ ਕਰਦੀ ਹੈ ਮੈਂ ਕਦੀ ਕਿਸੇ ਨੂੰ ਨੀ ਕਹਿੰਦੀ।
ਮਾਤਾ ਜੀ ਵੀ ਖੁਦ ਹੀ ਮਤਲਬ ਕਿ ਕੁਛ ਕੰਮ ਕਰੇ ਨੂੰਹ ਤੇ ਖੁਦ ਹੀ ਕੰਮ ਕਰ ਲੈਣ ਦਿਓ ਬੋਲਦੇ ਸੀ। ਕਿਸੇ ਨੂੰ ਉਹ ਖੁਦ ਹੀ ਆਪਣਾ ਕੰਮ ਕਰ ਲੈਂਦੇ ਸੀ ਖੁਦ ਹੀ ਸਾਰਾ ਕੁਛ ਕਰ ਲੈਂਦੇ ਸੀ ਕੋਈ ਰੋਟੀ ਬਣਾ ਦੇਣੀ ਬਸ਼ੇ ਖਵਾ ਦੇਣੀ। ਕੁੱਝ ਬੋਲਣ ਦੀ ਲੋੜ ਨਹੀਂ ਪੈਂਦੀ ਸੀ।
ਨਹੀਂ ਜਿਹੜੇ ਇੱਥੇ ਤੇ ਸਾਰਾ ਕੰਮ ਕਰਨ ਦੇ
ਤੁਸੀਂ ਖੁਦ ਇਦਾਂ ਸੀ। ਤੁਹਾਡੇ ਨਾਲ ਤਾਂ ਅਸੀਂ ਪੈਕ ਵੱਡੇ ਹੋਏ ਹਾਂ ਤੁਸੀਂ ਦੇਖਦੇ ਸਾਡੇ ਮਾਤਾ ਜੀ ਕਿੰਨੇ ਕੁ ਕੰਮ ਕਰਦੇ ਸੀ।
ਇਨਾ ਬੂਥਾ ਮੂੰਹ ਬਣਾਇਆ ਹੁੰਦਾ ਨਾ ਮੂੰਹ ਦਾ ਦੇਖਣ ਵਾਲਾ ਹੁੰਦਾ। ਜਿਸ ਟਾਈਮ ਤਦ ਗੁੱਸਾ ਹੀ ਚੜਿਆ ਰਹਿੰਦਾ ਗੁੱਸਾ ਹੀ ਚੜਿਆ। ਕੋਈ ਵੀ ਕੰਮ ਮਾਤਾ ਜੀ ਕਹਿ ਦਿੰਦੇ ਆ ਮੈਂ ਕਹਿਦਾ ਤੇ ਕਹਿੰਦੇ ਜੇ ਆਪਣੇ ਆਪ ਕਰ ਲਓ ਨਾ। ਉਥੋਂ ਨਾ ਤੁਸੀਂ ਆਪ। ਕਰੋ ਨਾ ਮੈਂ ਤੇ ਸੋਚਿਆ ਚ ਪੈ ਜਾਨੀ ਆ ਅਜੇ ਤੇ ਸਾਰਾ ਦਿਨ ਅਸੀਂ ਕਰਦੇ ਹਾਂ। ਤੇ ਇਹ ਰਨ ਕੁਛ ਵੀ ਨੀ ਕੰਮ ਕਰਦੀ ਨੇ ਅੱਛਾ ਭਰਾਵਾ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ।
ਉਕੇ